ਜੀ ਐਸੇ ਹੋ ਤੁਸੀਂ
ਵਧੀਆ ਜੀ ਤੁਸੀਂ ਸੁਣਾਓ ਜੀ
ਜੀ ਜੀ ਵਧੀਆ ਅਸੀਂ ਵਧੀਆ ਸਭ ਵਧੀਆ ਹੋਰ ਤੁਹਾਡਾ ਉੱਧਰ ਮੌਸਮ ਕੈਸਾ ਹੈ ਅੱਜ ਫਿਰ
ਠੀਕ ਹੈ ਜੀ ਜ
ਜੀ ਸਾਡੇ ਇੱਧਰ ਤਾਂ ਇਤਨ ਟਾਈਮ ਦੀ ਇਤਨੀ ਗਰਮੀ ਪੈ ਰਹੀ ਸੀ ਅੱਜ ਹੀ ਬਾਰਿਸ਼ ਹੋਈ ਹੈ ਕਾਲ੍ਹ ਵੀ ਇਥੇ ਬਾਰਿਛ ਵਾਲਾ ਮੌਸਮ ਸੀ, ਲੇਕਿਨ ਬਾਰਿਸ਼ ਹੋਈ ਨੀ, ਪਰਸੋਂ ਵੀ ਐਸੇ ਹੀ ਮੌਸਮ ਸੀ। ਪਰ ਤਾਂ ਹੀ ਬਾਰਿਸ਼ ਨਹੀ ਹੋਈ। ਅੱਜ ਫਾਈਨਲੀ ਬਾਰਿਸ਼ ਹੋਈ ਏ, ਥੋੜ੍ਹੀ ਦੇਰ ਹੋਈ ਏ ਹੁਣ, ਪਤਾ ਨਈ ਹਾਲੇ ਹੁਣ ਰੁਕ ਜਾਏਗੀ ਫਿਰ ਤੁਪ ਨਿਕਲ ਆਏਗੀ। ਫੇਰ ਏਹੀਓ ਗਰਮੀ ਵਾਲਾ ਮੌਸਮ ਹੋ ਜਾਏਗਾ।
ਅੱਛਾ-ਅੱਛਾ ਜੀ।
ਹਾਂਜੀ ਤੁਹਾਡੇ ਤਰਫ ਹੈ? ਤੇ ਵਧੀਆ ਫਿਰ ਤਾਂ। ਸਈ ਐ ਫ਼ਿਰ ਤਾਂ, ਬਾਰਿਸ਼ ਸਾਡੇ ਸਾਈਡ ਵੀ ਹੁਣ ਹੀ ਬਾਰਿਸ਼ ਹੋਈ। ਜੀ ਏਤੇ ਨਾ, ਅਹ ਕੋਈ ਪਰਸਨਲ ਇਨਫੋਰਮੇਸ਼ਨ ਨਈ ਸ਼ੇਅਰ ਕਰਦੇ।
ਅੱਛਾ-ਅੱਛਾ ਜੀ।
ਹਾਂਜ ਜੀ ਹੋਰ? ਸਾਡੇ ਅਮ ਪਾਸੇ ਵੀ ਨਾ ਤਿੰਨ, ਚਾਰ ਦਿਨਾਂ ਤੋਂ ਅੱਜ ਈ ਬਾਰਿਸ਼ ਹੋਈ ਏ, ਮੌਸਮ ਤੇ ਹੈਗਾ ਸੀ, ਪਰ ਬਾਰਿਸ਼ ਈ ਨਈ ਹੋ ਰਈ ਸੀ, ਤੁੱਪ-ਤੁੱਪ-ਤੁੱਪ ਵੀ ਨੀ ਸੀ, ਔਰ ਨਾ ਤੇ ਬੱਦਲ ਸੀ।
ਐਦਰ ਵੀ ਏਈਉ ਹੋ ਰਿਆ ਜੀ, ਹੁਣੇ ਆਈਏ ਬਾਰਿਸ਼ ਈਦਰ।
ਹਾਂ ਸਾਡੀੇ ਵੀ ਅਹ ਸਵੇਰੇ, ਸਵੇਰ ਦੀ ਆ ਰਈ ਏ, ਇੱਕ ਦੋ ਘੰਟੇ ਦੀ ਨਾ। ਪਰ ਫਾਈਨਲੀ ਆ ਗਈ ਗਰਮੀ ਥੋੜ੍ਹੀ ਜਿੰਨੀ, ਗਰਮੀ ਤੋਂ ਰਾਹਤ ਹੈਗੀ ਏ ਹੁਣ, ਪੈਲੇ ਤੇ ਇਤਨੀ ਜਾਦਾ ਗਰਮੀ ਪੈਂਦੀ ਸੱਚੀ ਬਹੋਤ ਜਾਦਾ ਗਰਮੀ ਹੋ ਗਈ ਸੀ। ਗਰਮੀ ਤੇ ਕਾਰਨ ਤੇ ਹਾਂ ਔਹੀ ਤੇ ਨਾ, ਗਰਮੀ ਦੇ ਕਾਰਨ ਬੰਦਾ ਕਿਦਰੇ ਘੁੰਮਣ ਵੀ ਨੀ ਜਾ ਸਕਦਾ, ਯਾ ਕਿਦਰੇ ਬਾਰ ਵੀ ਨੀ ਜਾ ਸਕਦਾ, ਗਰਮੀ ਇਤਨੀ ਐ।
ਹਾਂਜੀ-ਹਾਂਜੀ।
ਘਰ ਈ ਬੈਠੇ ਰੋ, ਹੁਣ ਘਰ ਵੀ ਕੀ ਔ ਗਰਮੀ ਚ ਘਰ ਵੀ ਨੀ ਬੈ ਸਕਦੇ, ਜਦੋਂ ਕੂਲਰ ਨੀ ਹੋਏਗਾ, ਯਾ ਏ ਸੀ ਯਾ ਪੱਖਾ ਨੀ ਹੋਏਗਾ।
ਹਾਂਜੀ-ਹਾਂਜੀ।
ਏਹ ਲਗਾ ਕੇ ਤਾਂ ਈ ਬੈਠ ਸਕਦੇ ਹੋ, ਔਰ ਬਿਨਾਂ ਤੁਸੀਂ ਬੇਹ ਈ ਨਈ ਸਕਦੇ ਕਾਰ।
ਹਾਂਜੀ-ਹਾਂਜੀ।
ਜੀ, ਸਾਡੇ ਤਰਫ ਗਰਮੀ ਠੀਕ ਏ? ਹਾਂਜੀ ਸਾਡੇ ਤਰਫ ਵੀ ਹਲੇ ਈ ਬਾਰਿਸ਼ ਸਾਰੀਏ।
ਐਦਰ ਵੀ ਆ ਰਈ ਏ ਜੀ, ਬੂੰਦਾ ਬਾਂਦੀ ਆ ਰਈ ਏ।
ਹਾਂ ਐਸੇ ਈ ਹੋ ਰਈ ਏ ਯੇ ਹਲਕੀ-ਹਲਕੀ ਆ ਰਈ ਏ ਬਸ, ਆ ਰਈ ਹੈ, ਜਾ ਰਹੀ ਹੈ, ਆ ਰਹੀ ਹੈ, ਜਾ ਰਹੀ ਹੈ। ਪ ਮਤਲਬ ਵੈਸੇ ਪ੍ਰੋਪਰ ਨੀ ਨਾ ਆ ਰਈ, ਜ ਪੂਰੀ ਬਾਰਿਸ਼ ਆਣੀ ਚਾਹੀਦੀ ਏ? ਅੱਛੇ ਏਕਦਮ ਥੋੜਾ, ਠੀਕ ਹੋ ਜਾਏਗਾ ਐਦਰ।
ਐਦਰ ਵੀ ਨਈ ਆ ਰਈ ਜੀ, ਐਦਰ ਵੀ ਬੂੰਦਾ ਬਾਂਦੀ ਆ ਰਈ ਏ ਬਸ।
ਹਾਂ ਅਟੱਕ-ਅਟੱਕ ਕੇ ਹੋ ਰਈ ਏ, ਆ ਰਈ ਏ, ਫਿਰ ਰੁਕ ਜਾਂਦੀ ਏ, ਫਿਰ ਆਂਦੀ ਏ, ਫਿਰ ਰੁਕ ਜਾਂਦੀ ਏ। ਪਰ ਫਾਈਨਲੀ ਏਹ ਨਾ, ਕਿ ਤਿੰਨ, ਚਾਰ ਦਿਨਾਂ ਬਾਦ ਥੋੜਾ ਮੌਸਮ ਸਈ ਏ, ਕਿ ਥੋੜਾ-ਥੋੜਾ ਠੰਡਾ ਮੌਸਮ ਏ, ਨਈ ਤੇ ਇਤਨੀ ਗਰਮੀ ਚ ਤੇ ਬੰਦਾ ਕੰਮ ਵੀ ਨੀ ਕਰ ਸਕਦਾ ਕੋਈ, ਰਸੋਈ ਚ ਵੀ ਜਾਓ, ਤੇ ਇਤਨੀ ਤਪਤ ਵੀ ਹੁੰਦੀ ਏ ਰਸੋਈ ਵੀ। ਕੰਮ ਈ ਨਈ ਕਰ ਸਕਦੇ, ਬਾਰ ਈ ਆ ਜਾਓ।
ਬਿਲਕੁਲ ਜੀ, ਸਈ ਗੱਲ ਏ ਜੀ।
ਔਹੀ ਤਾਂ ਫਿਰ ਗਰਮੀ ਇਤਨੀ ਏ, ਬੰਦਾ ਕਿਆ ਈ ਖਾਏ ਪੀਏ? ਕੁਛ ਨਾ ਤੋਂ ਕੁੱਛ, ਅੱਛਾ ਸਾ ਬਣਾ ਸਕਦਾ, ਨਾ ਅੱਛਾ ਸਾ ਖਾ ਸਕਦਾ ਏ। ਅੱਜ ਥੋੜਾ ਮੌਸਮ ਅੱਛਾ ਅੱਜ ਥੋੜਾ ਅੱਛਾ ਖਾਨਾ ਬਨਾ ਲਿਓ, ਮੌਸਮ ਅੱਛਾ, ਤੇ ਕਿਚਨ ਚ ਆਰਾਮ ਨਾਲ ਕੰਮ ਕਰ ਸਕਦੇ ਹੋ, ਇੱਕ ਡੇਢ ਘੰਟੇ ਤੱਕ। ਨਈ ਤੇ ਗਰਮੀ ਇੱਚ ਤੇ, ਅੱਦਾ ਘੰਟਾ ਵੀ, ਰਸੋਈ ਇੱਚ ਖੜੇ ਨੀ ਹੋ ਸਕਦੇ। ਗੈਸ ਦੇ ਵੀ ਇਤਨੀ ਜਾਦਾ ਗਰਮੀ ਲੱਗਦੀ ਏ ਨਾ, ਗੈਸ ਦੇ ਕੋਲ ਖੜੇ ਹੋ ਕੇ ਵੀ।
ਸਈ ਗੱਲ ਏ ਜੀ।
ਬਹੋਤ ਜਾਦਾ ਬੁਰਾ ਹਾਲ ਏ, ਗਰਮੀ ਦਾ ਈ ਯਾਰ ਬਹੋਤ ਜਾਦਾ, ਹੁਨ ਥੋੜਾ ਅੱਛਾ ਏ। ਹੁਨ ਤਾ ਬਾਰ ਦੇਸ਼ਾਂ ਚ, ਕਾਫ਼ੀ ਗਰਮੀ ਪੈ ਰੀ ਏ।
ਅੱਛਾ ਜੀ।
ਹਾਂਜੀ, ਰੀਲ ਸਕਰੋਲ ਕਰਦੇ ਰੋ ਨਾ, ਫੇਰ ਓ ਕਈ ਵਾਰ ਇਨਫੋਰਮੇਸ਼ਨ ਆਂਦੀ ਰੈਂਦੀ ਏ ਬਾਰ ਦੀ, ਤੇ ਬਾਰ ਵੀ ਕਾਫੀ ਜਾਦਾ ਗਰਮੀ ਹੂੰ, ਆਪਣੇ ਇੰਡੀਆ ਸੇ ਤੋਂ ਗਰਮੀ ਨੋਰਮਲ ਈ ਏ, ਇਤਨਾ ਟੈੈਂਪਰੇਚਰ ਨੋਰਮਲ ਈ ਏ। ਓਦੇ ਚ ਵੀ ਲੋਕੀ, ਗਰਮੀਆਂ ਚ ਵੀ ਲੋਕੀ, ਚਾ ਪੀਂਦੇ ਹੁੰਦੇ ਨੇ ਬੈ ਕੇ ਚਿੱਲ।
ਹਾਂਜੀ, ਬੱਸ ਜੂਨ ਹੈਗੀ ਸੀ ਮੇਨ, ਜੂਨ ਚਲੇ ਗੀ, ਹੁਨ ਜੁਲਾਈ ਆ ਜੇਗੀ, ਸਾਵਣ ਚੱਲ ਜਾਣਗੇ।
ਹਾਂ, ਸਈ ਗੱਲ ਐ, ਹੁਣ ਸਾਵਣਾ, ਸਾਵਣਾ ਦੇਨਗੇ ਤੇ ਫੇਰ ਥੋੜਾ ਵੈਦਰ ਸਹੀ ਹੋ ਜਾਏਗਾ ਮੌਸਮ ਬਾਰਿਸ਼ ਲੱ ਬਿਲਕੁਲ ਲੇਕਿਨ ਬਾਰਿਸ਼ ਵੀ ਤਾਂ ਐਸਾ ਹੁੰਦਾ ਨਾ ਅਗਰ ਸਰਦੀਆਂ ਆਉਣਗੀਆਂ ਨਾ ਤੇ ਸਰਦੀਆਂ ਅਨਲਿਮਟਿਡ ਆ ਜਾਣੀਆਂ ਅਨਲਿਮਿਟ ਮਤਲ ਕੋਈ ਕੰਟਰੋਲ ਹੀ ਨਹੀਂ ਹੈ ਓਵਰ ਸਰਦੀਆਂ ਜਾਣਗੀਆਂ ਗਰਮੀਆਂ ਆਣਗੀਆਂ ਤੇ ਉਹ ਵੀ ਉਵਰ ਹੋ ਜਾਣਗੀਆਂ ਬਾਰਿਸ਼ ਆਏਗੀ ਤੇ ਉਹ ਵੀ ਓਵਰ ਹੋ ਜਾਂਦੀ ਹੈ
ਹਾਂਜੀ ਹਾਂਜੀ ਬਾਕੀ ਇਸ ਵਾਰ ਮਤਲਬ ਇੰਨੀ ਜ਼ਿਆਦਾ ਗਰਮੀ ਨਹੀਂ ਪਈ ਜਿਹੜੀ ਪੈਂਦੀ ਸੀ
ਹਾਂ ਉਹ ਤਾਂ ਹੈ ਹੀ ਆ
ਹਾਂਜੀ।
ਹੁਨ ਐਸਾ ਹੁੰਦਾ ਨਾ, ਜੈਸੇ ਹੈਬਿਟ ਹੋ ਜਾਂਦੀ ਏ। ਠੰਡੇ ਮੌਸਮ ਚ ਰੈਂਦੇ ਸੀ, ਤੁਸੀ ਕੂਲਰ ਦੇ ਅੱਗੇ ਬੈੇਠੇ ਦੇ ਓ ਨਾ, ਤਾਨੂੰ ਕੂਲਰ ਦੀ ਹੈਬਿਟ ਹੋ ਜਾਏਗੀ ਫੇਰ। ਅਗਰ ਤੁਸੀਂ ਕਮਰੇ ਤੋ ਬਾਰ ਨਿਕਲੋਗੇ, ਤਾਨੂੰ ਫੇਰ ਗਰਮੀ ਜਾਦਾ ਲੱਗਣ ਲੱਗ ਜਾਂਦੀ ਏ।
ਹਾਂਜੀ, ਹਾਂਜੀ ਸਈ ਗੱਲ ਏ ਜੀ।
ਸਾਡੀ ਬੋਡੀ ਨੂੰ ਓ ਟੈਂਪਰੇਚਰ ਵੈਸਾ ਹੋ ਜਾਂਦਾ ਨਾ, ਕ ਫਿਰ ਹੁਨ ਜਿਸ ਤਰਾ ਹੈਬਿਟ ਹੈ ਕਿ ਕੂਲਰ ਅੱਗੇ ਬੈਨਾ ਯਾ ਏਸੀ ਅੱਗੇ ਬੈਨਾ, ਤੇ ਓ ਹੈਬਿਟ ਬਨ ਗਈ ਏ ਹੁਨ, ਅਗਰ ਅਸੀ ਕਮਰੇ ਤੋ ਬਾਰ ਵੀ ਨਿਕਲਾਂਗੇ ਨਾ ਗਰਮੀ ਨਾ ਬਹੋਤ ਏਕਦਮ, ਹਾਂ, ਏਸਾ-ਜੈਸਾ ਪਬਕਾ ਮੂੰ ਦੇ ਅੱਗੇ ਆਂਦਾ ਪਯੈ। ਐਸਾ ਵਾਈਬਜ ਹੋ ਜਾਂਦੈ ਓਈ ਤੇ ਹੈਬਿਟ, ਬਸ ਹੈਬਿਟ ਬਿਗੜ ਜਾਂਦੀ ਏ, ਹੋਰ ਕੀ ਫੇਰ ਕੁਛ ਤਾਂ ਵੀ ਗਰਮੀ ਜਾਦਾ ਹੋ ਜਾਂਦੀ ਏ। ਜੇ ਪੇੜ ਵਗੈਰਾ ਲੱਗੇ ਹੁੰਦੇ ਨੇ, ਤੇ ਔ ਵੀ ਕੱਟ ਦਿੰਦੇ ਨੇ, ਫੇਰ ਓਸਦੇ ਕਾਰਨ ਗਰਮੀ ਤੇ ਹੋਣੀ ਏ ਪਿੰਡਾਂ ਚ।
ਹਾਂ, ਹਾਂਜੀ, ਹਾਂਜੀ, ਹਾਂ। ਹਾਂਜੀ, ਓ ਕੀ ਕੈਂਦੇ ਪੇੜ-ਪੌਦੇ ਹੁੰਦੇ ਨਾ, ਹਵਾ ਵਗੈਰਾ ਵਾਤਾਵਰਨ ਸਈ ਹੈ ਓੱਧਰ ਦਾ।
ਸਈ ਰੈਂਦੈ ਹੁਨ ਸ਼ੈਰਾਂ ਦਾ ਤੇ ਏ ਹਿਸਾਬ ਹੁੰਦਾ ਨਾ ਕਿ ਪੇੜ ਹੈ ਈ ਨੀ ਜਿਸੇ ਕਿਸੀ ਏੱਕ ਮੱਲੇ ਚ ਤਾਨੂੰ ਇੱਕ ਪੇੜ, ਅੱਧਾ ਪੇੜ ਦਿਖ ਜਾਏਗਾ।
ਨਈ, ਹਾਂਜੀ, ਹਾਂਜੀ, ਸਈ ਗੱਲ ਏ ਜੀ। ਨਈ ਤੇ ਪੌਦੇ ਵੀ ਹੈਗੇ ਨੇ ਨਾ, ਓਵੀ ਤੋੜ ਦਿੰਦੇ ਨੇ ਐੱਦਰ ਛੋਟੇ-ਛੋਟੇ ਪੌਦੇ ਓਵੀ ਵੱਡ, ਹਾਂਜੀ, ਵੱਡੇ ਨੀ ਹੋਨ ਦਿੰਦੇ।
ਵੱਡੇ ਨੀ, ਓ ਸਾਡੇ ਇੱਧਰ ਵੀ ਏਈ ਹਾਲ ਹੈ, ਸਾਡੇ ਪੂਰੇ ਮੱਲੇ ਚ ਸਿਰਫ ਮੈਨੂੰ ਲੱਗਦਾ ਜੇ ਇੱਕ ਯਾਂ ਦੋ ਹੀ ਪੇੜ ਨੇ ਜੋ ਮੈਂ ਦੇਖੇ ਨੇ, ਨਈ ਤੇ ਹੋਰ ਕੋਈ ਪੇੜ ਨੀ, ਔਰ ਪਿੰਡਾਂ ਚ ਜਾ ਕੇ ਦੇਖਾਂਗੇ ਨਾ, ਤੇ ਅੱਛੇ-ਅੱਛੀ ਜਗਾਵਾਂ ਦੇ ਪੇੜ ਲੱਗੇ ਦੇ ਨੇ, ਮਤਲਬ ਇਤਨੀ ਸਾਰੇ ਸਪੇਸ ਖੇਤੀਬਾੜੀ ਹੁੰਦੀ ਏ ਪਿੰਡਾਂ ਚ ਓਦੋ, ਤੇ ਲੱਗਨੇ ਹੀ ਲੱਗਨੇ ਨੇ ਪੇੜ-ਪੌਦੇ ਓ ਫੇਰ ਓੱਧਰ ਦਾ ਵੈਦਰ ਥੋੜਾ ਘੱਟ ਰੈਂਦੈ, ਸਾਡਾ ਵੈਦਰ ਵੱਧ ਜਾਂਦੈ ਗਰਮੀ ਦੇ ਕਾਰਨ, ਹੁਣ ਕੁਛ ਏ ਸੀ ਲੱਗ ਜਾਂਦੇ ਤੇ ਓਦੇ ਪੈਣ ਹੋਰ ਗਰਮੀ ਵੱਧ ਜਾਂਦੀ ਐ।
ਹਾਂਜੀ, ਹਾਂਜੀ ਸਈ ਗੱਲ ਹੈਗੀ।
ਪੌਦੇ ਵੀ ਨੀ ਰਏ, ਫੇਰ ਏ ਸੀ, ਹੁਨ ਐ ਵੀ ਹੁੰਦੇ ਸੀ। ਬਾਰ ਨਿਕਲਦੇ ਰਓ ਤੇ ਪ੍ਰਦੂਸ਼ਣ ਘੱਟ ਵੀ ਜਾਂਦੈ, ਵਾਯੁ ਪ੍ਰਦੂਸ਼ਣ ਧੂੰਏ ਨਾਲ, ਐ ਨਾਲ ਕਾਰਖਾਨੇ, ਧੂੰਏ ਵਗੈਰਾ ਉਦੇ ਨਾਲ ਵੀ ਗਰਮੀ ਵੱਧ ਜਾਂਦੀ ਏ।
ਹਾਂਜੀ, ਹਾਂਜੀ।
ਓ ਤੇ ਨਾ ਪੇੜ ਵਗੈਰਾ ਹੋਨ ਤਾਂ ਥੋੜਾ ਬੈਲੈਂਸ ਰੈਂਦੈ ਬਟ ਪੇੜ ਹੈ ਈ ਨਈ ਤੇ ਬੈਲੈਂਸ ਕਿੱਥੋਂ ਰਏਗਾ। ਇਸ ਟਾਈਮ ਤੇ ਬੰਦਾ ਪਿੰਡਾ ਚ ਜਾ ਵੱਸ ਜਾਏ, ਤੇ ਅੱਛਾ ਵੈਦਰ ਹੈਗੈ, ਪਿੰਡਾਂ ਇੱਚ ਰੈ ਲੋ, ਛੇ ਮੀਨੇ-ਛੇ ਮੀਨੇ ਬਾਦ ਵਾਪਸ ਸ਼ਹਰ ਹੀ ਜਾ ਆ ਜਾਓ ਜ਼ਿਆਦਾ ਗਰਮੀ ਹੋ ਜਾਂਦੀ ਸ਼ਹਿਰਾ ਚ ਤੇ ਬਹੁਤ ਗਰਮੀ ਹੋ ਜਾਂਦੀ
ਪਿੰਡ ਪਿੰਡਾਂ ਚ ਠੰਡ ਵੀ ਬੜੀ ਹੁੰਦੀ ਏ ਸਰਦੀਆਂ ਚ ਪਿੰਡਾਂ ਸਰਦੀਆਂ ਚ ਠੰਡ ਵੀ ਬੜੀ ਹੁੰਦੀ ਏ
ਕਿਉਂਕਿ ਪੇੜ ਪੌਦੇ ਜ਼ਾਦਾ ਨੇ ਨਾ ਇਸ ਕਰਕੇ ਵੈਦਰ ਮਤਲਬ ਉਥੇ ਪ੍ਰੋ ਰਹਿੰ ਜ ਹੋਣਾ ਚਾਹੀਦਾ
ਹਾਂਜੀ ਹਾਂਜੀ
ਸ਼ਹਿਰਾ ਚ ਤਾਂ ਉਲਟਾ ਸਾਬ ਹੋ ਜਾਂਦੇ
ਹਾਂਜੀ ਹਾਂ ਤਾਂਈ ਵ ਜੀ
ਜ ਪੇੜ ਪੌਦੇ ਹੁੰਦੇ ਨੀ ਤੇ ਹਵਾ ਸ਼ੁੱਧ ਕਿੱਥੋਂ ਹੋਏ ਹਵਾ ਚਲਦੀ ਵੀ ਨ ਮਾੜੀ ਮੋਟੀ ਹਵਾ ਚੱਲਦੀ ਹੈ ਉਹ ਲੱਗਦੀ ਵੀ ਨੀ ਇਹ ਕਦੇ ਪੇੜ ਨਾਲ ਕਿਤਨੀ ਹਵਾ ਲੱਗੇਗੀ ਜ਼ਾਦਾ ਸਾਰੇ ਪੇੜ ਹੁੰਦੇ ਨੇ ਨਾ ਫੇਿਰ ਹਵਾ ਜ਼ਾਦਾ ਅੱਛੀ ਲੱਗਦੀ ਏ
ਹਾਂਜੀ, ਹਾਂਜੀ
ਪਿੰਡਾਂ ਦਾ ਹਿਸਾਬ ਤਾ ਬੋਤ ਸਈ ਰੈਂਦੈ, ਪਿੰਡਾ ਬਸ ਛੇ ਮੀਨੇ ਬੰਦਾ ਪਿੰਡਾਂ ਜਾ ਕੇ ਰੈਨਾ ਚਾਹੀਦੈ। ਔਰ ਛੇ ਮੀਨੇ ਬਾਦ ਫੇਰ ਸ਼ੈਰਾਂ ਚਾਹੀਦੈ, ਗਰਮੀ ਚ ਰਾਹਤ ਮਿਲਦੀ ਰੈਂਦੀ ਏ।
ਚਾਈਦੈ ਹਰ ਏਕ ਦੇ
ਹਾਂ, ਆਪਨਾ ਇੱਕ ਨਾ ਐਸਾ ਹੋਨਾ ਚਾਹੀਦਾ ਏ ਕਿ ਹਰ ਬੰਦੇ ਦੇ ਦੋ ਘਰ ਹੋਨੇ ਚਾਹੀਦੇ ਨੇ, ਇੱਕ ਸ਼ੈਰ ਇੱਚ ਇੱਕ ਪਿੰਡ ਇੱਚ, ਕੋਈ ਹੋਏ ਨਾ ਹੋਏ, ਆਪਣੇ ਘਰ ਚਲੇ ਜਾਓ, ਜਾ ਕੇ ਰੈ ਲੋ। ਫਿਰ ਆਪਣੇ ਘਰ ਆ ਜਾਓ ਫਿਰ ਆਪਣੇ ਘਰ ਚਲੇ ਜੋ ਲੇਕਿਨ ਐਸਾ ਕਰਦੇ ਕਰਦੇ ਪੜ੍ਹਾਈ ਵੀ ਤਾਂ ਖਰਾਬ ਹੋ ਜਾਏਗੀ ਨਾ ਹੋਰ ਕੰਮ ਵੀ ਖ਼ਰਾਬ ਹੋ ਜਾਣਗੇ ਹੋਰ ਵੀ ਚੀਜ਼ਾਂ ਜੋਬ ਹੈ ਜੋਬ ਕਰਦੇ ਨੇ ਬਿਲਕੁਲ ਜੇ ਜੋਬ ਕਰਦੇ ਜੋਬ ਖ਼ਰਾਬ ਹੋ ਜਾਏਗੀ ਜੋ ਸਟੱਡੀ ਕਰਦੇ ਸਟੱਡੀ ਖਰਾਬ ਹੋ ਜਾਏਗੀ ਐਸਾ ਹੋ ਨਹੀਂ ਸਕਦਾ ਲੇਕਿਨ ਉ ਇ ਏ ਨਾ ਕਿ ਆਪਣੇ ਸ਼ਹਿਰਾਂ ਚ ਪੀੜ ਲੱਗ ਜਾਣ ਤੇ ਬਿਹਤਰ ਏ
ਹਾਂਜੀ ਐ ਤੇ ਹੇਈ ਐ ਜੀ
ਹੁਣ ਸਾਰੇ ਐਸਾ ਹਾਲ ਹੈਕ ਅਸੀਂ ਕਿਸੇ ਨੂੰ ਕਹਿ ਦਾਂਗੇ ਨਾ ਕਿ ਤੁਸੀਂ ਪੇੜ ਕਿਉਂ ਕੱਟਦੇ ਹੋ ਪੇੜ ਨਾ ਕੱਟੋ ਤੇ ਉਹ ਕਹਿਣਗੇ ਕਿਉਂ ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋ ਸਾਡੀ ਮਰਜੀ ਜੋ ਮਰਜ਼ੀ ਕਰੀਏ ਤੇ ਅਸੀਂ ਕਿਸੇ ਨੂੰ ਨੀ ਕਹਿ ਸਕਦੇ ਤੁਸੀਂ ਫੇਰ ਨਾ ਕੱਟੋ
ਸਹੀ ਗੱਲ ਏ ਜੀ
ਹੁਣ ਵੀ ਪੇੜ ਕੱਟ ਕਟ ਕੇ ਆਪਣੇ ਘਰ ਬਣਾ ਲੈਂਦੇ ਆ ਫਿਰ ਹੋਰ ਚੀਜ਼ਾਂ ਉਹ ਕੁਛ ਮੋਲ ਬਣਾਣਾ ਆ ਕੁਛ ਵੀ ਤੇ ਉਹ ਪੇੜ ਕੱਟਦੇ ਹੀ ਰਹਿੰਦੇ ਨੇ ਕੱਟਦੇ ਹੀ ਰਹਿੰਦੇ ਨੇ ਉਹ ਲਗਾਉਣ ਤੋਂ ਤਾਂ ਕੋਈ ਰਿਹਾ ਕੱਟਣ ਵਾਲੇ ਸਾਰੇ ਹੀ ਕੱਟ ਦੇਂਦੇ ਨੇ ਹਜੇ ਵੀ ਵੀ ਸ਼ਾਇਦ ਕੋਈ ਪੇੜ ਕੱ ਜਾਂਦੇ ਵੈਸੀਂ ਸ਼ਾਇਦ ਪਤਾ ਨੀ ਕਿਹੜੇ ਸ਼ਹਿਰ ਵਿੱਚ ਉੱਥੇ ਵੀ ਸਰ ਓ ਕੀਤਾ ਉਹਨਾਂ ਨੇ ਮਤਲਬ ਰੋਕ ਲਿਆ ਜੋ ਆਮ ਜਨਤਾ ਸੀ ਉਨਾਂ ਨੇ ਰੋਕ ਲਿਆ ਫਿਲਹਾਲ ਪੇੜ ਕੱਟਣ ਦ ਉਦਾ ਨਾਮ ਨੀ ਮੈਨੂੰ ਯਾਦ ਜੰਗਲ ਸੀ ਓ ਸ਼ਾਇਦ ਓ ਜੰਗਲ ਵਿੱਚ ਪੇੜ ਕੱਟੇ ਜਾਂਦੇ ਨੇ ਜ ਬੜਾ ਦੁਨੀਆਂ ਉਨੇ ਰੋਕ ਲਿਆ ਆਮ ਨੈਚਲ ਬੰਦਿਆ ਨੇ ਅੱਛਾ ਕਿ ਕੀਤੇ ਨਾ ਪੇੜ ਨੀ ਹੋਣਗੇ ਤੇ ਫਿਰ ਅਸੀਂ ਕੈਸੀੇ ਰਵਾਂਗੇ
ਹਾਂਜੀ, ਹਾਂਜੀ ਬਾਕੀ ਮੌਸਮ ਵਿੱਚ ਜੇ ਪਹਾੜੀ ਇਲਾਕਾ ਵੀ ਸਭ ਤੋਂ ਹੀ ਹੈਗਾ ਮੈਂ ਪਰਸੋਂ ਗਿਆ ਸੀ ਜਸ਼ਟ ਦੇਹਰਾਦੂਨ ਗਿਆ ਸੀ ਮੈਂ ਪਰਸੋਂ ਗੁਰਦੁਆਰਾ ਸਾਹਿਬ ਹੈਗੇ ਉੱਧਰ ਪਉਂਦਾ ਸਾਹਿਬ ਕਹਉਂਦਾ ਹਾਂਜੀ ਉਹ ਬੜਾ ਵਧੀਆ ਮੌਸਮ ਓਧਰ
ਅੱਛਾ, ਅੱਛਾ
ਹਾਂਜੀ ਹਾਂਜੀ ਧੂਪ ਨ ਧੂਪ ਨਹੀਂ ਨਿਕਲੀ ਉਧਰ ਪਰਸੋਂ ਗਏ ਸੀ ਆਪਾਂ ਮਤਲਬ ਧੁੱਪ ਘੱਟ ਹੀ ਚੜਦੀ ਏ ਹਵਾ ਵਗੈਰਾ ਚੱਲਦੀ ਵੀ ਏ ਬੂੰਦਾ ਬਾਂਦੀ ਹੋ ਰਹੀ ਏ ਉੱਧਰ ਵੀ
ਉਧਰ ਪਹਾੜਾਂ ਜੋ ਇਲਾਕਾ ਹੈ ਨਾ ਉਹ ਪੇੜਾਂ ਵਾਲਾ ਹੈ ਮਤਲਬ ਨੋਰਮਲੀ ਨਾ ਪਹਾੜ ਜ਼ਿਆਦਾ ਨੇ ਉੱਧਰ ਤੇ ਉਹਦਾ ਫੇਰ ਉਤਰਾਖੰਡੱਗ ਦਾ ਜਾਂਦਾ ਤੇ ਉਹਦਾ ਪਹਾੜੀ ਇਲਾਕਾ ਹੋ ਗਿਆ ਤੇ ਉਹਦਾ ਫ਼ਰਕ ਤੇ ਪੈਂਦਾ ਨਾ ਇੱਥੇ ਤਾਂ ਕਿੱਥੇ ਫ਼ਰਕ ਪੈਣੇ ਨੇ ਇਥੇ ਤਾਂ ਇੰਨੀ ਗਰਮੀ ਏ ਕਿ ਬਸ ਪਹਾੜੀ ਇਲਾਕਾ ਕਿਤੇ ਪੇੜ ਹੀ ਕੱਟੇ ਜਾਂਦੇ ਪਹਾੜ ਕਿੱਥੋਂ ਬਚਨੇ ਨੇ ਇੱਧਰ ਉਹਦੇ ਦਾ ਨੇਚਰ ਅਾ ਅੱਛਾ ਹੈ ਉਧਰ ਦਾ ਵੈਦਰ ਵੀ ਅੱਛਾ ਰਹਿੰਦਾ ਗਰਮੀ ਹੁੰਦੀ ਹੈ। ਗਰਮੀ ਥੋੜੀ ਘੱਟ ਰਹਿੰਦੀ ਹੈ ਲੇਕਿਨ ਇੱਦਾਂ ਜ਼ਿਆਦਾ ਸ਼ਹਿਰ ਵਾਲੀ ਸਾਈਡ ਹੈ ਨਾ ਤੇ ਜ਼ਿਆਦਾ ਗਰਮੀ ਜਾਂਦੀ ਹੈਗੀ। ਕਾਰਖਾਨੇ ਜ਼ਿਆਦਾ ਨੇ ਨਾ ਘਰ ਕੰਮ ਜਿਆਦਾ ਹੁੰਦਾ ਵਰਕ ਜਿਆਦਾ ਹੁੰਦਾ ਚਰ ਖ ਹਾਂ ਇਸ ਕਰਕੇ ਜ਼ਿਆਦਾ ਨੇ ਉੱਧਰ ਕਾਰਖਾਨੇ ਵਾਲਾ ਜੋ ਏਰੀਆ ਹੋਏਗਾ ਉਹ ਅਲੱਗ ਹੋਏਗਾ ਆ ਫਿਰ ਤੇ ਮਤਲਬ ਕੰਮ ਵਾਲਾ ਪਲੇਸ ਅਲੱਗ ਉਹ ਰਹਿਣ ਮਵਾਲਾ ਅਲੱਗ ਪਲੇਸ ਉਥੇ ਸ਼ਾਂਤ ਵੀ ਬਹੁਤ
ਹਾਂਜੀ ਪਹਾੜੀ ਇਲਾਕਾ ਸਹੀ ਗੱਲ ਹੈ ਜੀ।
ਉਥੇ ਬਹੁਤ ਸ਼ਾਂਤੀ ਉਥੇ ਬਹੁਤ ਅੱਛਾ ਮਤਲਬ ਅੱਛਾ ਏਰੀਆ ਉਹ ਮੈਂ ਵੀ ਕਦੀ ਅਸੀਂ ਪਿਛਲੇ ਸਾਲ ਗਏ ਸੀ। ਤੂੰ ਬੋਤ ਅੱਛਾ ਅੱਛਾ ਏ ਉਹ ਪੋਂਟਾ ਸਾਹਿਬ ਅਸੀਂ ਗਏ ਸੀ ਉੱਥੇ ਇਤਨੀ ਜ਼ਿਆਦਾ ਗਰਮੀ ਨਹੀਂ ਹੁੰਦੀ ਲੱਗਦੀ ਏ ਗਰਮੀ ਤੇ ਇਤਨੀ ਗਰਮੀ ਹੁਣਦੀ ਨੀ ਤੇ ਹੁਣ ਵੈਦਰ ਅੱਛਾ ਹੇਨਾ ਹੁਣ ਅਗਰ ਜਾਵਾਂਗੇ ਤੇ ਹੁਣ ਦਾ ਅੱਛਾ ਵੈਦਰ ਰਹੇਗਾ ਉਹ
ਹਾਂਜੀ ਹਾਂਜੀ ਬਾਰਿਸ਼ਾਂ ਵਗੈਰਾ ਹੋਰਈ ਹੋਣਗੀਆਂ
ਹਾਂ ਅੱਛਾ ਵੈਦਰ ਹੈਗਾ ਪਹਾੜ ਵੀ ਕਾਫੀ ਅੱਛੇ ਅੱਛੇ ਨੇ ਉੱਥੇ ਹੋਰ ਵੀ ਚੀਜ਼ਾਂ ਕਾਫੀ ਅ ਮਤਲਬ ਇਲਾਕਾ ਏਰੀਆ ਅੱਛਾ ਹੈ ਉਹਦਾ ਵੈਦਰ ਅੱਛਾ ਉੱਧਰ ਦਾ ਇਹਦੇ ਵੈਦਰ ਤੇ ਬਹੁਤ ਖ਼ਰਾਬ ਨੇ ਗਰਮੀ ਲਗਾਣਾ ਸ਼ਹਿਰਾਂ ਦਾ ਤਾਂ ਇਹੀਓ ਹਾਲ ਹੈ ਦਿੱਲੀ ਵੀ ਕਿਤਨੀ ਗਰਮੀ ਪੈਂਦੀ ਹੈ
ਦਿੱਲੀ ਤੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਜੀ ਬਹੁਤ ਜ਼ਿਆਦਾ ਹਾਂਜੀ ਦਿੱਲੀ ਮੁੰਬਈ ਸਹੀ ਗੱਲ ਹੈ ਜੀ ਉੱਧਰ ਤੇ ਬੰਦਾ ਜੀ ਰਾਤੀ ਘੁੰਮ ਮੈਂ ਗਿਆ ਸੀ ਪਿਛਲੇ ਸਾਲ ਹੀ ਰਾਤੀ ਬੰਦੇ ਘੁੰਮਦੇ ਪਏ ਸੀ ਦੋ ਦੋ ਤਿੰਨ ਦਿਨ ਵਜੇ ਔਰ ਰਾਤੀ ਘੁੰਮਣ ਵਾਲਾ ਬਣ ਗਿਆ ਦਿੱਲੀ
ਉਹ ਤਾਂ ਹੈ ਹੀ ਉਹ ਮੁੰਬਈ ਦਾ ਵੀ ਇਹੀਓ ਮਤਲਬ ਮੁੰਬਈ ਤੁਸੀਂ ਅਗਰ ਪੂਰੀ ਰਾਤ ਬਾਹਰ ਘੁੰਮਦੇ ਵਕ਼ਤ ਤੁਸੀਂ ਸੇਫ ਹੋ ਮਤਲਬ ਘੁੰਮ ਸਕਦੇ ਹੋ
ਅੱਛਾ ਜੀ
ਹਾਂ ਮੁੰਬਈ ਚ ਤੁਸੀਂ ਮਤਲਬ ਪੂਰੀ ਰਾਤ ਤੁਸੀਂ ਬਾਹਰ ਘੁੰਮ ਸਕਦੇ ਹੋ ਤੁਹਾਨੂੰ ਕੋਈ ਉਹ ਪ੍ਰੋਬਲਮ ਨਹੀਂ ਹੋਏਗੀ ਦਿੱਲੀ ਚ ਵੀ ਐਸਾ ਹੀ ਕੋਈ ਪ੍ਰੋਬਲਮ ਨਹੀਂ ਹੈਗੀ ਪੂਰੀ ਰਾਤ ਘੁੰਮ ਸਕਦੇ ਹੋ ਸਡਾ ਜੇਹੇ ਸ਼ਹਿਰ ਹੋ ਤੇ ਕੋਈ ਪੂਰੀ ਰਾਤ ਬਾਹਰ ਨੀ ਘੁੰਮ ਸਕਦਾ
ਅੱਛਾ ਜ
ਜੀ ਉਹਥੇ ਬਹੁਤ ਅੱਛੇ ਏਰੀਆਜ਼ ਨੇ ਔਰ ਗਰਮੀ ਵੀ ਜ਼ਿਆਦਾ ਲੇਕਿਨ ਉੱਥੇ ਵੀ ਪ੍ਰਦੂਸ਼ਣ ਜ਼ਿਆਦਾ ਹੈ ਨਾ
ਅੱਛਾ ਅੱਛਾ
ਪ੍ਰਦੂਸ਼ਣ ਜ਼ਿਆਦਾ ਦਿੱਲੀ
ਹਾਂਜੀ ਹਾਂਜੀ ਸਹੀ ਗੱਲ ਹੈ ਜੀ ਵਾਈ ਵਾਈਕਲਾਂ ਦਾ ਵਾਈਕਲਾਂ ਦਾ ਪ੍ਰਦੂਸ਼ਣ ਹੋਰ ਵੀ ਕਈ ਚੀਜ਼ਾਂ ਦਾ
ਬਿਲਕੁਲ ਸਹੀ ਕਹਿ ਰਹੇ ਹੋ ਉਥੇ ਕੰਮ ਵੀ ਜ਼ਿਆਦਾ ਫੇਰ ਮਤਲਬ ਉਥੇ ਨਾ ਜ਼ਿਆਦਾ ਬੰਦੇ ਰਹਿੰਦੇ ਨੇ ਦਿੱਲੀ ਜ਼ਿਆਦਾ ਬੰਦੇ ਰਹਿੰਦੇ ਨੇ ਤੇ ਫਿਰ ਉਹ ਜ਼ਿਆਦਾ ਵਾਹਨ ਨੇ ਵਾਹਨ ਜ਼ਿਆਦਾ ਨੇ ਤੇ ਪ੍ਰਦੂਸ਼ਣ ਜ਼ਿਆਦਾ ਹੋਏਗਾ
ਹਾਂਜੀ ਹਾਂਜੀ ਬਿਲਕੁਲ ਜੀ
ਰਸ਼ਾ ਹੁੰਦੇ ਸੀ ਸਾਈਕਲ ਉਹ ਵਾਲੇ ਅ ਪੈਂਡਲ ਵਾਲੇ ਤੇ ਉਹਦਾ ਪ੍ਰਦੂਸ਼ਣ ਹੁੰਦਾ ਨੀ ਸੀ
ਹਾਂਜੀ ਹਾਂਜੀ
ਉਦੋਂ ਉਹ ਆਣ ਲੱਗ ਗਏ ਨਾ ਉਹ ਦੂਸਰੇ ਹੁੰਦੇ ਨੇ ਤੂੰ ਵੈਸੇ ਇੱਕ ਹੁਣ ਮਿਨੀ ਮੈਟਰੋ ਬੈਟਰੀ ਵਾਲੀ ਆਣ ਲੱਗ ਗਈ ਉਹ ਵੀ ਸੇਫ ਹੈ ਲੇਕਿਨ ਦੂ ਧੂੰਆਂ ਛੋੜਦੀ ਏ ਨਾ ਕਈ ਔਟੋ ਧੂੰਏ ਵਾਲੇ ਹੁੰਦੇ ਨੇ ਧੂੰਆ ਛੋੜਦੇ ਨੇ ਪਿੱਛੋਂ।
ਹਾਂਜੀ ਹਾਂਜੀ
ਪਤਾ ਨੀ ਕਿਆ ਉਹ ਜ਼ਿਆਦਾ ਉਹ ਕਰਦੇ ਨੇ ਖ਼ਰਾਬ
ਹਾਂਜੀ
ਚਲੋ ਠੀਕ ਹੈ ਮੈਂ ਤਾਂਨੂੰ ਦੁਬਾਰਾ ਕੋਲ ਲਗਾਨੇ ਆਂ ਠੀਕ ਹੈ
ਠੀਕ ਠੀਕ ਹੈ ਜੀ ਓਕੇ ਜੀ
ਸਤਿ ਸ਼੍ਰੀ ਅਕਾਲ